ਹੈਲੋ, ਸਸੀਕਾਲ ਜੀ ਕਿਵੇਂ ਹੋ ਜੀ ਤੁਸੀਂ।
ਠੀਕ ਆ ਜੀ ਤੁਸੀਂ ਦੱਸੋ।
ਅਸੇ ਵੀ ਵਧੀਆ ਏ ਜੀ। ਕੁਛ ਨਹੀਂ ਮੈਮ ਫਰੀ ਬੈਠੇ ਸੀਗੇ।
ਅੱਛਾ, ਅੱਛਾ।
ਹਾਂਜੀ ਹਾਂ, ਤੁਸੀਂ ਦੱਸੋ ਕੀ ਕਰ ਰਹੇ ਹੋ।
ਮੈਂ ਕੁਛ ਨੀ ਮੈਮ ਸਟੀਚਿੰਗ ਕਰ ਰਹੀ ਸੀ ਵਸੇ। ਹਾਂਜੀ, ਜਦੋਂ ਟਾਈਮ ਜਾ ਮਿਲਦਾ ਬਸ ਉਦੋਂ ਬੈਠ ਜਾਂਦੀ ਆ।
ਚਲੋ ਵਧੀਆ ਗੱਲ ਅ ਜੀ ਵਧੀਆ। ਹਮ ਹੋਰ ਕੋਈ ਨੀ। ਮੈਂ ਮਿਤਾ ਜੀ ਮੈਮ।
ਵਧੀਆ ਜੀ ਵਧੀਆ ਸਾਰੀ ਠੀਕ- ਠਾਕ ਤੁਹਾਡਾ ਪਰਵਾਰ ਠੀਕ ਹੈ ਜੀ।
ਹਾਂਜੀ ਹਾਂ ਸਾਰੇ ਵਧੀਆ ਜੀ ਵਧੀਆ।
ਅੱਛਾ, ਤੇ ਮੈਮ ਅੱਜ ਆਪਾਂ। ਪਾਣੀ ਦੀ ਸਾਂਭ ਸੰਭਾਲ ਬਾਰੇ ਗੱਲ ਕਰਾਂਗੇ।
ਅੱਛਾ ਜੀ ਅੱਛਾ।
ਹਾਂਜੀ ਕਿ ਪਾਣੀ ਨੂੰ ਕਿਸ ਤਰੀਕੇ ਨਾਲ ਸਾਂਭਣਾ ਚਾਹੀਦਾ।
ਹਾਂਜੀ- ਹਾਂਜੀ।
ਹਾਂਜੀ ਹੁਣ ਜਿਵੇਂ ਥੁਹਾਨੂੰ ਪਤਾ ਹੈ ਜੀ ਆਪਣੇ ਵਾਸਤੇ ਪਾਣੀ ਬੋਹਤ ਜ਼ਰੂਰੀ ਹੈ! ਜਿਉਂਦੇ ਰਹਿਣ ਵਾਸਤੇ। ਹਾਂਜੀ। ਪਾਣੀ ਬਿਨਾਂ ਦੇਖੋ ਆਪਾਂ ਕੁਛ ਵੀ ਨੀ ਕਰ ਸਕਦੇ ਕੋਈ। ਕੱਪੜੇ ਧੋਣੇ ਜਾਂ ਭਾਂ। ਡੇ ਮਾਂਜਣੇ ਜਾਂ ਪੀਣ ਵਾਸਤੇ ਲਾ ਲਓ ਪੀਣ ਵਾਸਤੇ ਤਾਂ ਦੇਖੋ ਬਿਲਕੁਲ ਹੀ ਜ਼ਰੂਰੀ। ਇ ਹਾਂ ਜੀ।
ਹਾਂਜੀ ਹਾਂ ਮੈਮ ਕਿਉਂਕਿ ਹਰ ਇੱਕ ਮੌਸਮ ਦੇ ਵਿੱਚ ਹੀ ਪਾਣੀ ਪੀਣਾ ਦਾ ਆਪਣੇ ਲਈ। ਆਪਣੀ ਸੇਹਤ ਦੇ ਲਈ ਜਿਹੜਾ ਬੋਹਤ ਜ਼ਿਆਦਾ ਜ਼ਰੂਰੀ ਹੈ ਹਨਾ।
ਹਾਂਜੀ ਦੇਖੋ ਜਿਵੇਂ ਹੁਣ ਆਪਾਂ ਗਰਮੀ ਦੇ ਵਿੱਚ ਠੰਡਾ ਪਾਣੀ ਪੀਂਨੇ ਆ ਅਰ ਸਰਦੀ। ਜਿਦੇ ਦੇ ਵਿੱਚ ਥੋੜ੍ਹਾ ਆਪਾਂ ਗਰਮ
ਗਰਮ ਪਾਣੀ ਪੀਨੇ, ਹਾਂ ਜੀ ਹਾਂ ਪਾਣੀ ਪੀਣਾ ਤਾਂ ਜਿਹੜੀ ਆਪਣੀ ਜ਼ਿੰਦਗੀ ਐ। ਓ ਬੋਤ ਜਾਦਾ ਮੁਸ਼ਕਿਲ ਹੈਗੀ
ਹਾਂਜੀ, ਹੁਣ ਫਸਲਾਂ ਨੇ ਦੇਖੋ ਖੇਤਾਂ ਦੇ ਵਿੱਚ ਇਹ ਵੀ ਪਾਣੀ ਤੇ ਨਿਰਪਰ ਨੇ।
ਹਾਂਜੀ ਹਾਂ, ਬਿਲਕੁਲ
ਹੁਣ ਅੱਜ-ਕੱਲ ਦਾ ਮੌਸਮ ਐ ਜੀਰੀ ਲੱਗ ਰਹੀ ਖੇਤਾਂ ਦੇ ਵਿੱਚ ਇਹਦੇ ਵਾਸਤੇ ਪਾਣੀ ਬੋਹਤ ਜਾਦਾ ਜ਼ਰੂਰੀ ਐ। ਮਤਲਬ ਖੜੇ ਰਹਿਣਾ ਚਾਹੀਦਾ ਜੀਰੀ ਦੇ ਵਿੱਚ
ਹਾਂਜੀ ਹਾਂ, ਬਿਲਕੁਲ ਮੈਮ ਬਿਲਕੁਲ
ਜੀ ਜਿਸ ਕਰਕੇ ਫਸਲ ਗਰੋਥ ਕਰੂਗੀ ਦੇਖੋ।
ਹਾਂਜੀ ਹਾਂ, ਕਿਉਂਕੇ ਹਰ ਇੱਕ ਚੀਜ਼ ਦੇ ਲਈ ਹੀ ਆਪਾਂ ਨੂੰ ਪਾਣੀ ਦੀ ਲੋੜ ਪੈਂਦੀ ਹੈ, ਦੇਖੋ ਹਨਾ।
ਹਾਂਜੀ-ਹਾਂਜੀ
ਵੀ ਫ਼ਸਲ ਉਗਾਨ ਦੇ ਲਈ ਵੀ, ਜੀਰੀ ਦੇ ਲਈ ਤਾਂ ਪਾਣੀ ਦੀ ਬੋਹਤ ਤੋ ਬੋਹਤ ਲੋੜ
ਬੋਹਤ, ਹਾਂਜੀ, ਕੋਈ ਪੇੜ ਪੌਦਿਆਂ ਨੂੰ ਦੇਣਾ ਪਾਨੀ ਓਹਨਾਂ ਵਾਸਤੇ ਵੀ ਜ਼ਰੂਰੀ ਏ ਦੇਖੋ।
ਹਾਂਜੀ ਹਾਂ, ਬਿਲਕੁਲ
ਹਾਂਜੀ, ਪਸ਼ੂ ਨੇ ਜੀਵ ਜੰਤੂ ਨੇ ਇਹਨਾਂ ਨੂੰ ਵੀ ਪਾਨੀ ਦੀ ਜ਼ਰੂਰਤ ਅ ਦੇਖੋ।
ਹਾਂਜੀ, ਹਾਂ
ਹਾਂਜੀ
ਇਹ ਤਾਂ ਤੁਹਾਡੀ ਗੱਲ ਸਹੀ ਐ, ਕਿਉਂਕਿ ਪਾਣੀ ਤੋਂ ਬਿਨਾਂ ਮਨੁੱਖ ਜਾਨਵਰ ਫ਼ਸਲ, ਕੁਛ ਵੀ ਨਹੀਂ ਰਹਿ ਸਕਦਾ ਹੈਗਾ ਰੇ
ਹਨ, ਹਾਂਜੀ ਹਨ।
ਕਿਉਂਕਿ ਹੁਣ ਜਿਮੇਂ, ਇੱਕ ਮੱਛੀ ਐ ਲਾ ਲੋ ਉਹ ਪਾਣੀ ਤੋਂ ਬਿਨਾਂ ਬਿਲਕੁਲ ਵੀ ਨੀਂ ਰਹਿ ਸਕਦੀ।
ਹਾਂਜੀ।
ਜਦੋਂ ਓਨੂੰ ਪਾਨੀ ਤੋਂ ਬਾਰ ਕੱਢ ਦਿੱਤਾ ਜਾਂਦਾਂ ਤੇ ਉਹ ਮਰ ਜਾਂਦੀ ਏ ਦੇ ਥੋੜਾ, ਤਾਂ ਈ ਕਹਿੰਦੇ ਹੁੰਦੇ ਨੇ ਕਿ ਮੱਛਲੀ ਜਲ ਕੀ ਰਾਣੀ ਹੈ, ਜੀਵਨ ਉਸ ਕਾ ਪਾਣੀ ਹੈ। ਏਦੇ ਵਿੱਚ ਇਹੀ ਸਮਝਾਇਆ ਗਿਆ ਕਿ ਪਾਣੀ ਹੀ ਓਦਾ ਜੀਵਨ ਹੈਗਾਂ ਜਿਹਦੇ ਵਿੱਚ ਓ ਤੈਰਦੀ ਰਹਿੰਦੀ ਐ, ਸਾਹ ਲੈਂਦੀ ਐ ਅਨਾ।
ਹਾਂਜੀ।
ਏਹ ਹੈਗਾ।
ਦੇਖੋ ਜਿਹੜਾ ਪਾਣੀ ਏ ਹਣਾ ਆਪਾਂ ਨੂੰ ਏਦਾ ਸਈ ਉਪਯੋਗ ਕਰਨਾ ਚਾਈਦੈ। 'ਤੇ ਹਾਂਜੀ ਏਨੂੰ ਵੇਸਟ ਨੀ ਕਰਨਾ ਚਾਈਦਾ ਦੇਖੋ ਕਈ ਨੇ ਹੁਣ ਜਿਵੇਂ ਕੋਈ ਭਾਂਡੇ ਮਾਂਜਲੇ ਆਪਾਂ ਤਾਂ ਉਨੂੰ ਵੇਸਟ ਕਰੀ ਜਾਂਦੇ ਨੇ ਪਾਣੀ ਪਹਿਲਾਂ ਉਨੂੰ ਧੂਦੇ ਨੇ ਟੂਟੀ ਨੀਚੇ ਫੇਰ ਉਨੂੰ ਵਾਸ਼ ਕਰਦੇ ਨੇ ਹੈਨਾ ਏ ਵੀ ਗ਼ਲਤ ਗੱਲ ਐ ਦੇਖੋ ਥੋੜਾ ਪਾਣੀ ਯੂਜ ਕਰਨਾ ਚਾਈਦੈ।
ਹਾਂਜੀ ਮੈਮ ਉਦੇ ਲਈ ਉਨਾਂ ਨੂੰ ਇੱਕ ਟੱਬ ਲਗਾਉਣਾ ਚਾਈਦਾ ਜਿਹਦੇ ਵਿੱਚ ਓ ਸਾਰੇ ਭਾਂਡੇ ਨੇ ਇਕੱਠੇ ਧੋ ਸਕਣ।
ਹਾਂਜੀ ਕੱਪੜਿਆਂ ਵਾਸਤੇ ਦੇਖੋ ਮੈਂਮ ਉਦੇ ਵਾਸਤੇ ਵੀ ਵੇਸਟ ਬੋਤ ਕਰਦੇ ਨੇ ਪਾਣੀ।
ਹਾਂਜੀ ਹਾਂ ਬਿਲਕੁੱਲ ਮੈਮ ਅੱਜ-ਕੱਲ ਦੇ ਲੋਕ ਨੇ ਜਿਹੜੇ ਪਾਈਪ ਲਾ ਕੇ ਨਾ ਕੱਪੜਿਆਂ ਦੇ ਵਿੱਚ ਜਿਹੜੀ ਆਪਣੀ ਸਰਫ਼ ਜਾਂ ਸਾਬਣ ਨੇ ਓ ਕੱਢ ਰੇ ਨੇ।
ਹਾਂਜੀ ਜਿਵੇਂ ਹੁਣ ਇੱਕ ਕੱਪੜਾ ਧੋਣਾ ਮੈਡਮ ਉਦੇ ਵਾਸਤੇ ਵੀ ਪੂਰਾ ਟੱਪ ਭਰਦੇ ਨੇ। ਉਨੂੰ, ਹਾਂਜੀ। ਹਾਲਾਂਕਿ ਦੇਖੋ ਪਹਿਲਾਂ ਆਲੇ ਟਾਈਮ ਦੇ ਵਿੱਚ ਪਾਣੀ ਦੀ ਕਿੰਨੀ ਕਿੱਲਤ ਸੀ।
ਬਹੁਤ ਜੀ ਬੋਤ।
ਹਨਾ ਜੀ ਉਦੋਂ ਤਾਂ ਘਰਾਂ ਦੇ ਵਿੱਚ ਮੈਮ ਕੋਈ ਟੂਟੀਆਂ ਸਮਰਸੀਵੱਲ ਕੋਈ ਏਦਾਂ ਦਾ ਸਿਸਟਮ ਹੈ ਈ ਨੀ ਸੀਗਾ ਦੇਖੋ, ਮੇਰੇ ਮੰਮਾ ਦੱਸਦੇ ਹੁੰ ਦੇ ਸੀ ਕਹਿੰਦੇ ਵੀ ਅਸੀਂ ਟੋਭੇ 'ਤੇ ਜਾ ਕੇ ਜਾਂ ਨਹਿਰ 'ਤੇ ਜਾ ਕੇ ਪਾਣੀ ਧੋ ਕੇ ਅ ਕੱਪੜੇ ਧੋ ਕੇ ਆਂਦੇ ਸੋਰੀ। 'ਤੇ ਸੂਏ ਦੇ ਉੱਪਰ ਕੱਪੜੇ ਧੋ ਕੇ ਲਿਆਂਦੇ ਕਹਿੰਦੇ ਅਸੀਂ ਡੇਲੀ ਦੀ ਡੇਲੀ ਮਤਲਬ ਉਦੋਂ ਕਿੱਲਤ ਬਹੁਤ ਸੀ ਪਾਣੀ ਦੀ, ਓਰ ਅੱਜ ਦੇ ਟਾਈਮ ਦੇ ਵਿੱ ਚ ਦੇਖੋ ਪਾਣੀ ਦਾ ਬੋਤ ਵਧੀਆ ਚੱਲ ਰੇਆ ਗਾ ਸਿਸਟਮ।
ਹਾਂਜੀ ਹਾਂ।
ਹਾਂਜੀ ਵੀ ਟੂਟੀਆਂ ਲੱਗੀਆਂ ਹੋਈਆਂ ਦੇਖੋ ਘਰ-ਘਰ ਸਮਰਸੀਵਲ ਹੋਗੇ ਹਨਾ।
ਹਾਂਜੀ ਹਾਂ।
ਪਰ ਜਿਹੜੀ ਹੈਗੀ ਏ ਲੋਕਾਂ ਨੂੰ ਕਦਰ ਨੀ ਪਾਣੀ ਦੀ।
ਹਾਂਜੀ ਹਾਂ ਉਨਾਂ ਨੂੰ ਨਾਲੇ ਪਤਾ ਏ ਕਿ ਵੀ ਜੇ ਪਾਣੀ ਇੱਕ ਦਿਨ ਖਤਮ ਹੋ ਗਿਆ ਤਾਂ ਆਪਣਾ ਏਦੇ ਬਿਨਾਂ ਰਹਿਣਾ ਜਿਹੜਾ ਓ ਸੰਭਵ ਨਈ ਐ।
ਹਾਂਜੀ।
ਪਰ ਫੇਰ ਵੀ ਜਿਹੜੇ ਲੋਕ ਨੇ ਓ ਪਾਣੀ ਦੀ ਬਹੁਤ ਜਿਆਦਾ ਦੁਰਵਰਤੋਂ ਕਰ ਰੇ ਨੇ।
ਦੁਰਵਰਤੋਂ ਕਰ ਰੇ ਨੇ ਹਾਂ।
ਹੁਣ ਤੁਸੀਂ ਆਪਣੇ ਆਲੇ-ਦੁਆਲੇ ਗੁਆਂਢੀ ਦੇਖ ਲੋ ਇੱਕ ਗੁਆਂਢੀਆਂ ਦੇ ਸਪਰਸੀਬਲ ਲੱਗਿਆ ਓ ਕਿੱਦਾਂ ਪਾਈਪ ਛੱਡ ਕੇ ਆਪਣਾ ਬੇੜਾ ਧੋਂਦੇ ਨੇ 'ਤੇ ਆਪਣੇ ਡੰਗਰਾਂ ਨੀਛ ਧੋਂਦੇ ਨੇ।
ਸਾਡੇ ਮੈਡਮ ਇੱਧਰ ਗੁਆਂਢ ਦੇ ਵਿੱਚ ਈ ਆ ਮਤਲਬ ਲੇਡੀਜ਼ ਇੱਕ 'ਤੇ ਤੁਸੀਂ ਏ ਲਾ ਲੋੋ ਵੀ ਹਰ ਟਾਈਮ ਨਾ ਉਨਾਂ ਦਾ ਪਾਣੀ ਚੱਲੀ ਜਾਂਦਾ ਐ ਕਿ ਉਨਾਂ ਦੇ ਨਾਲੀਆਂ ਦੇ ਵਿੱ ਚ ਉਨਾਂ ਨੇ ਦੋ ਭਾਂਡੇ ਮਾਂਜਣੇ ਨੇ ਤਾਂ ਵੀ ਉਨਾਂ ਦਾ ਪਾਈਪ ਚੱਲੀ ਜਾਊਗਾ। ਉਨਾਂ ਨੇ ਦੋ ਕੱ ਪੜੇ ਧੋਣੇ ਨੇ ਤਾਂ ਵੀ ਜੇ ਉਨਾਂ ਨੂੰ ਕੈ ਦੋ ਵੀ ਤੁਸੀਂ ਦੇਖੋ ਏਨਾਂ ਨੂੰ ਵੇਸਟ ਨਾ ਕਰੋ ਪਾਣੀ ਨੂੰ ਤੁਸੀਂ ਜਿੰਨੀ ਜ਼ਰੂਰਤ ਐ ਉਨਾਂ ਕ ਏਨੂੰ ਵਰਤ ਲੋ। ਤੇ ਆਪਨਾ ਟੂਟੀ ਬੰਦ ਕਰਦੋ, ਜੇ ਪਾਨੀ ਨੀਚੋਂ ਧਰ ਧਰਤੀ ਚੋਂ ਖ਼ਤਮ ਹੋ ਗੇਆ ਫੇਰ ਆਪਾਂ ਕੀ ਕਰਾਂਗੇ, ਆਪਾਂ ਈ ਔਖੇ ਹੋਵਾਂਗੇ ਨਾ।
ਬਿਲ ਕੁਲ ਮੈਮ ਵੀ
ਹਾਂਜੀ, ਤੇ ਓ ਮੋੜ ਕੇ ਕੈਨਗੇ, ਅਹ ਕੋਈ ਗੱਲ ਨੀ ਜਿੱਥੇ ਹੋਰ ਔ ਔਖੇ ਹੋਨਗੇ ਓਥੇ ਅਸੀਂ ਹੋ ਜਾਂਗੇ ਦੇਖੋ ਕਿੱਦਾਂ ਦੀ ਸੋਚ ਐ ਲੋਕਾਂ ਦੀ।
ਹਾਂਜੀ-ਹਾਂਜੀ। ਹਾਂਜੀ ਹਾਂ, ਸਾਰੇਆਂ ਨੂੰ ਈ ਪਤਾ। ਹੁਨ ਤੁਸੀਂ ਲਾ ਲੋ ਵੀ ਜਦੋਂ ਕੇ ਪਾਨੀ ਦੀ ਲੋਕ ਜੇੜੀ ਦੁਰਵਰਤੋਂ ਕਰ ਰਏ ਨੇ ਦੇਖੋ ਹਨਾ
ਹਾਂਜੀ।
ਓਦੇ ਨਾਲ ਓ ਜੇੜੇ ਆਪਨੇ ਸਬਰਸੀਬਲ ਬੋਰ ਨੇ ਓ ਕਿੰਨੇ ਜਾਦਾ ਡੂੰਘੇ ਜਾ ਰਏ ਨੇ।
ਕਿੰਨੇ ਡੂੰਘੇ ਜਾਰੇ ਨੇ।
ਹੁਨ ਤੁਸੀਂ ਦੇਖੋ ਵੀ ਪਿਛਲੇ ਸਮਿਆਂ ਦੇ ਵੱਲ ਝਾਤ ਮਾਰ ਕੇ ਕੇ ਓਸ ਟਾਈ ਮ ਜੇੜਾ ਪਾਨੀ ਸੀ ਓ ਨਲਕਿਆਂ ਰਾਹੀਂ ਕੱਡੇਆ ਜਾਂਦਾ ਸੀ।
ਹਾਂਜੀ ਮੈਂ ਵੀ ਗੇੜੇਆ ਹੋਏਆ ਮੈਮ ਨਲਕਾ।
ਹਾਂਜੀ ਹਾਂ, ਓਸ ਟਾਈਮ ਦੇਖੋ ਪਾਨੀ ਕਿੰਨਾ ਉੱਪਰ ਹੁੰਦਾ ਸੀ।
ਕਿੰਨਾ ਉੱਪਰ ਹੁੰਦਾ ਸੀ।
ਸਿਰਫ਼ ਲੋਕ ਸੀ ਜੇੜੇ ਆਪਨੀ ਲੋੜ ਅਨੁਸਾਰ ਹੀ ਪਾਨੀ ਦੀ ਵਰਤੋਂ ਕਰਦੇ ਸੀਗੇ। ਜਿੰਨਾ ਕ ਓਨਾ ਨੂੰ ਲੋੜ ਹੁੰਦੀ ਸੀ।
ਪਤਾ ਕੀ ਐ ਮੈਡਮ ਓਸ ਟੈਮ ਨਲਕੇ ਗੇੜਦੇ ਸੀ, ਓਸ ਟੈਮ ਓਨਾਂ ਨੂੰ ਏ ਸੀ ਵੀ ਸਾਨੂੰ ਜਾਦਾ ਮੇਨਤ ਕਰਨੀ ਪਊਗੀ ਪਾਨੀ ਗੇੜਨ ਵਾਸਤੇ ਤਾਂ ਓ ਹਾਲਾਂ ਕੀ ਇੱਕ ਇੱਕ ਬਾਲਟੀ ਨਾਲ ਦੋ ਬਾਲਟੀ ਨਾਲ ਸਾਰ ਲੈਂਦੇ ਸੀ, ਨਾਨ ਵਾਸਤੇ ਵੀ ਇੱਕ ਬਾਲਟੀ ਨਾਲ ਸਾਰ ਲੈਂਦੇ ਸੀ।
ਹਾਂਜੀ।
ਹੁਨ ਦੇਖੋ, ਨਾਨ ਵਾਸਤੇ ਸ਼ਾਵਰ ਲੱਗੇ ਹੋਏ ਨੇ ਦੇਖੋ ਹਨਾ ਜੀ ਬਾਥਰੂਮ ਦੇ ਵਿੱਚ ਬੈਠੇ ਰੈਂਦੇ ਨੇ ਘੰਟਾ ਘੰ ਟਾ ਡੇਡ-ਡੇਡ ਘੰਟਾ ਦੇਖੋ, ਓ ਦੁਰਵਰਤੋਂ ਈ ਐ ਪਾਨੀ ਦੀ ਮੈਮ।
ਈਵਨ ਨੇ ਦੇਖੋ ਫੂ ਪੁਲ ਬਨਾਏਆ ਪਾਨੀ ਵਾਲੇ ਬੱਚੇਆਂ ਦੇ ਨਹੌਨ ਦੇ ਲਈ।
ਹਾਂਜੀ।
ਆਹ ਜਿਵੇਂ ਹੁਨ ਕੇ ਫਨਸਿਟੀ ਵਗੈਰਾ ਨੇ ਏਥੇ ਵੀ ਪਾਨੀ ਕਿੰਨਾ ਜਾਦਾ ਵੇਸਟ ਹੁੰਦਾ ਹੈਗਾ।
ਹਾਂਜੀ ਮੈਮ ਹਾਂਜੀ।
ਤੇ ਈਵਨ ਓਦੇ ਵਿੱਚ ਕੈਮੀਕਲ ਵਗੈਰਾ ਵੀ ਮਲਾ ਮਲਾਏ ਜਾਂਦੇ ਨੇ ਗੇ।
ਹਾਂਜੀ ਮੈਮ ਮਲਾਏ ਜਾਂਦੇ ਨੇ, ਹਾਂਜੀ।
ਜੇ ਪੈਲਾਂ ਆਲੇ ਪਾਨੀ ਦਾ ਪ੍ਰੋਪਰ ਯੂਜ ਹੋਵੇ ਨਾ ਤੇ ਫੇਰ ਜੇੜਾ ਪਾਨੀ ਐਂ ਗੀ ਪੈਲੇ ਤੋਂ ਘੱਟ ਕੇ ਕਰਕੇ ਏ ਆਪਾਂ ਦੁਬਾਰਾ ਵੀ ਬਦਲ ਸਕਦੇ ਆਂ ਨਾ।
ਹਾਂਜੀ ਮੈਮ ਹਾਂਜੀ ਏ ਤਾਂ ਹੈਗੇ ਏ ਸਬ ਨੂੰ ਈ ਚਾਈਦਾ ਮੈਮ।
ਹਾਂਜੀ ਹਾਂ ਏ ਕੱਲੀ ਜਿੱਦਾਂ ਆਪਾਂ ਕੈਨੇ ਆਂ ਵੀ, ਹਾਂਜੀ ਹਾਂ। ਵੀ ਏ ਇੱਕ ਦੀ ਜਿੰਮੇਵਾਰੀ ਨੀ ਐ ਏ ਸਾਰਿਆਂ ਦੀ ਹੀ ਆਪਨੀ ਜਿੰਮੇਵਾਰੀ ਹੈਗੀ। ਪਾਨੀ ਦੀ ਸਾਂਭ ਸੰਭਾਲ ਕਰਨਾ ਤੇ ਪਾਨੀ ਨੂੰ ਬਚੌਨਾ।
ਏ ਤਾਂ ਪਤਾ ਕੀ ਐ ਮੈਮ ਜੇ ਦੇਖਨ ਮਤਲਬ ਕਿਤੇ ਵੀ ਜਾਂ ਟੂਟੀ ਚੋਂ ਵੇਸਟ ਜਾ ਰਿਆ ਪਾਨੀ ਜਾਂ ਕਿਤੇ ਡੁੱਲ ਰੇਆ ਹਨਾ ਬੇਫਜ਼ੂਲ ਦਾ ਤਾਂ ਓਸੇ ਟੈਮ ਬੰਦ ਕਰੋ।
ਹਾਂਜੀ ਹਾਂ ਬਿਲਕੁਲ
ਜਿੰਨਾ-ਜਿੰਨਾ ਪਾਨੀ ਮੈਡਮ ਆਪਾਂ ਯੂਜ ਕਰ ਰਏ ਆਂ ਦੇਖੋ ਰਾਜਸਥਾਨ ਦੇ ਵਿੱਚ ਕਿੰਨੀ ਕਿੱਲਤ ਐ ਪਾਨੀ ਦੀ
ਹਾਂਜੀ ਹਾਂ।
ਕਿੰਨੀ, ਕਿੰਨੀ ਦੂਰ ਲੈ ਕੇ ਆਉਣਾ ਪੈਂਦਾ ਐ ਹਾਂ ਸਿਰਫ ਇੱਕ ਮਟਕੇ ਵਾਸਤੇ ਕਿੰਨੀ ਦੂਰ ਜਾਂਦੀਆਂ ਨਾ ਓ ਲੇਡੀਜ਼
ਹਾਂਜੀ ਹਾਂ। ਬੋਹਤ ਜ਼ਿਆਦਾ ਜੀ ਹਾਂਜੀ ਹਾ। ਫੇਰ ਓਨਾ ਨੂੰ ਪੁੱਛ ਕੇ ਦੇਖੋ ਵੀ ਓਨਾਂ ਦਾ ਪਾਣੀ ਬਿਨਾਂ ਕਿੰਨਾ ਜ਼ਿਆਦਾ ਬੁਰਾ
ਹਾਂਜੀ ਓਨਾਂ ਦਾ ਪਾਣੀ ਬਿਨਾਂ ਬੋ ਜ਼ਿਆਦਾ ਬੁਰਾ ਹਾਲ ਆ ਓਨਾਂ ਦਾ ਦੇਖੋ ਆਪਾਂ ਨੂੰ ਤਾਂ ਵਧੀਆ ਖੁੱਲਾ ਵਰਤ ਤੁਨੂੰ ਮਿਲ ਰਿਆ ਤਾਂ ਵੀ ਨੀ ਕਦਰ ਕਰ ਰਏ
ਹਾਂਜੀ ਹਾਂ। ਹੁਣ ਤੁਸੀਂ ਲਾ ਲੋਓ ਕਿ ਜਿਵੇਂ ਕਿ ਬੈਂਗਲੋਰ ਅਸਾਮ ਏਦਰ ਵੀ ਏ ਨਾ। ਜੇੜਾ ਪਾਣੀ ਓ ਨਦੀ ਨਾਲਿਆਂ ਚੋਂ ਈ ਯੂਜ ਕੀਤਾ ਜਾਂਦਾ ਗਾ ਕਹਿੰਦੇ
ਹਾਂਜੀ-ਹਾਂਜੀ।
ਵੀ ਜਿਹੜਾ ਵੀ ਮਤਲਬ ਕੇ ਠੀਕ ਚ ਪਾਣੀ ਹੁੰਦਾ ਗਾ ਆਉਂਦਾ ਆਪਣੇ ਨੈਰਾਂ ਦੇ ਵਿੱਚ ਆਉਂਦਾ ਹੈ।
ਅੱਛਾ ਜੀ।
ਤੇ ਓ ਓਨੂੰ ਵਰਤ ਰਹੇ ਨੇ ਦੇਖੋ ਵੀ ਓਨਾਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ।
ਆਪਣੇ ਕੋਲੇ ਸਭ
ਸਭ ਕੁਛ ਹਾਂਜੀ। ਇੱਥੋਂ ਤਾਂ ਮੈਡਮ ਕੋਈ ਪਾਣੀ ਦੀ ਤਾਂ ਫਿਲਹਾਲ ਤਾਂ ਕੋਈ ਕਿੱਲਤ ਹੈ ਈ ਨੀ ਗੀ ਅਗਰ ਜੇ ਇੱਦਾਂ ਈ ਸਿਸਟ ਸਟਮ ਚੱਲਦਾ ਰਿਆ ਪਾਣੀ ਦੀ ਵੇਸਟਿੰਗ ਚੱਲਦੀ ਰਈ ਫੇਰ ਤਾਂ ਆਪਾਂ ਓਨੂੰ ਕਿੱਲਤ ਆਊਗੀ ਨਾ
ਹਾਂਜੀ ਹਾਂ। ਆਉਗੀ ਮੈਮ ਏ ਤਾਂ ਹੈਗਾ ਜੀ।
ਉਥੋਂ ਓ ਕਰਾਂਗੇ।
ਕਿਤੋਂ ਵੀ ਨੀ ਮੈਂ ਫਿਰ ਤਾਂ ਓਦੇ ਬਿਨਾਂ ਤਾਂ ਆਪਣਾ ਇੱਕ ਤਰ੍ਹਾਂ ਦੀ ਮੌਤ ਈ ਹੋ ਜਾਣੀ ਹੈਂਗੀ
ਹਾਂਜੀ ਜੇ ਹੁਣ ਇੱਕ ਦਿਨ ਕੋਈ ਸਮਰਸੀ ਵੱਲ ਨਾ ਚੱਲੇ ਜਾਂ ਟੂਟੀ ਨਾ ਆਵੇ ਤਾਂ ਦੇਖੋ ਆਪਾਂ ਪਾਣੀ ਬਿਨਾ ਕਿੰਨਾ ਪਰੇਸ਼ਾਨ ਹੁੰਨੇ ਆ ਆਪਾਂ ਨੂੰ ਐ ਲੱਗਦਾ ਵੀ ਘਰ ਦੇ ਵਿੱਚ ਕੁਛ ਵੀ ਨੀ ਹੈਗਾ।
ਹਾਂਜੀ ਹਾਂ। ਕਿਉਂਕਿ ਆਪਣੇ ਭਾਂਡੇ ਧੋਣ ਤੱਕ ਲਾ ਲਓ ਵੀ ਭਾਂਡੇ ਧੋਏ ਬਿਨਾਂ ਤਾਂ ਆਪਾਂ ਰੋਟੀ ਵੀ ਨੀ ਖਾ ਸਕਦੇ ਹੈਗੇ।
ਹਾਂਜੀ।
ਓ ਵੀ ਸਾਰਾ ਕੁਛ ਪਾਣੀ ਤੇ ਹੀ ਡਿਪੈਂਡ ਹੈਗਾ।
ਖਾਣਾ ਬਣਨਾ ਦੇਖੋ ਓ ਵੀ ਪਾਣੀ ਨਾਲ ਹੀ ਬਣਨਾ ਓ ਵੀ ਕਿੱਦਾਂ ਕਿੱਦਾਂ ਬਣੂਗਾ ਕਿਵੇਂ ਜਿਹੜੇ ਲੋਕ ਹੁਣ ਕੰਮਾਂ ਕਾਰਾਂ ਤੇ ਜਾਂਦੇ ਨੇ ਆਪਣਾ ਕਿਵੇਂ
ਸਾਰਾ ਕੁਛ ਹਾਂਜੀ ਹਾਂ ਹਾਂਜੀ। ਅੱਜ-ਕੱਲ ਤਾਂ ਕਹਿੰਦੇ ਵੀ ਜਿਹੜਾ ਨਦੀ ਨਾਲੇ ਵਾਲਾ ਪਾਣੀ ਓ ਵੀ ਫਿਲਟਰ ਕੀਤਾ ਜਾ ਰਿਆ ਗਾ।
ਹਾਂਜੀ ਫੇਰ ਪਾਣੀ ਦੀ ਕਿੱਲਤ ਆ ਰਈ ਐ ਮੈਮ।
ਹਾਂਜੀ ਹਾਂ ਏ ਤਾਂ ਹੈਗਾ। ਉਹੀ ਆਪਾਂ ਨੂੰ ਬੋਤਲਾਂ ਦੇ ਵਿੱਚ ਕਹਿੰਦੇ ਵੀ ਪੈਕ ਕਰਕੇ ਦਿੱਤਾ ਜਾਂਦਾ ਮੈਂ ਤਾਂ ਜਸਟ ਸੁਣਿਆ ਗਾ।
ਅੱਛਾ ਜੀ।
ਹਾਂ ਮੈਂ ਬਟ
ਤੇ ਜਿਹੜਾ ਏ ਆਪਾਂ ਦੂਸਰਾ ਕਿੱਲੇ ਦਾ ਪਾਣੀ ਕਹਿ ਰਹੇ ਮੈਡਮ ਆਪਾਂ?
ਕੇੜਾ ਪੀਣ ਵਾਲਾ ਪਾਣੀ ਕਹਿ ਰਿਆ।
ਕਿਲੇ
ਹਾਂਜੀ ਹਾਂ ਕੇਲੇ ਬਿਸਲੇਰੀ ਦੀਆਂ ਬੋਤਲਸ ਹੁੰਦੀਆਂ ਨੇ।
ਅੱਛਾ ਜੀ
ਹਾਂਜੀ ਹਾਂ ਮੈਂ ਤਾਂ ਸੁਣਿਆ ਵੀ ਜਸਟ ਕਹਿੰਦੇ ਵੀ ਬਾਹਰਲੇ ਦੇਸਾਂ ਦੇ ਵਿੱਚ ਵੀ ਐਵੇਂ ਫਿਲਟਰ ਕਰਕੇ ਓ ਪਾਣੀ ਗੰਦਾ ਹੁੰਦਾ ਜੇੜਾ ਆਪਾਂ ਨੂੰ ਈ ਪੀਣ ਜੋਗ ਪਾਣੀ ਬਣਾਇਆ ਜਾਂਦਾ ਗਾ।
ਪਾਣੀ ਤਾਂ ਮੈਡਮ ਹੁਣ ਅੱਜ-ਕੱਲ ਤੁਸੀਂ ਏ ਦਾ ਲੋ ਸਮਰਸੀਵਾਲ ਦੇ ਪਾਣੀ ਵੀ ਕਿੰਨੇ ਖ਼ਰਾਬ ਆਣ ਲੱਗ
ਬਹੁਤ ਜਾਦਾ ਮਿੱਟੀ, ਰੇਤਾ। ਹਾਂਜੀ ਮੈਮ ਆ ਰਿਆ ਹੈਗਾ ਏਹ ਤਾਂ ਬਿਲਕੁਲ ਹੈਗਾ।
ਜੇ ਕਿਸੇ ਨੇ ਫਿਲਟਰ ਵੀ ਲਗਵਾਏ ਹੋਏ ਨੇ ਤਾਂ ਵੀ ਤੁਸੀ ਐ ਲਾ ਲੋ ਵੀ ਓ ਦੋ ਮਹੀਨਿਆਂ ਚ ਚਾਰ ਮਹੀਨਿਆਂ ਦੇ ਵਿੱਚ ਜਾਮ ਹੋ ਜਾਂਦੇ ਨੇ।
ਹਾਂਜੀ ਹਾਂ ਕਿਉਕਿ ਸਾਨੂੰ ਨਾ ਹਰ ਹਰ ਮਹੀਨੇ ਤੁਸੀਂ ਲਾ ਲੋ ਵੀ ਜੇੜਾ ਬਾਹਰਲਾ ਫਿਲਟਰ ਐ ਓ ਬਦਲਣਾ ਪੈਂਦਾ।
ਏਹ ਦੇਖੋ
ਸਾਡਾ ਪਾਣੀ ਐਨਾ ਜਾਦਾ ਖ਼ਰਾਬ ਹੋ ਰਿਹਾ ਗਾ।
ਦੱਸੋ ਕੀ ਕਰਾਂਗੇ ਫੇਰ ਆਪਾਂ।
ਕੁਛ ਵੀ ਨੀ ਮੈ ਮ ਤਾਂ ਈ ਆਪਣੇ ਆਲੇ-ਦੁਆਲੇ ਦੇ ਲੋਕ ਨੇ ਜੇੜੇ ਓਹਨਾਂ ਨੂੰ ਸਮਝਣ ਦੀ ਬਹੁਤ ਜਾਦਾ ਲੋੜ ਆ ਪਾਣੀ ਦੇ ਲਈ ਹਨਾ।
ਹਾਂਜੀ, ਪਾਣੀ ਬਚਾਉਣਾ ਚਾਹੀਦਾ ਐ ਜੀ ਦੇਖੋ।
ਹਾਂਜੀ ਹਾਂ, ਮੀਂਹ ਦੇ ਪਾਣੀ ਦਾ ਵੀ ਵਧੀਆ ਯੂਜ ਕਰਨਾ ਚਾਈਦਾ ਆਪਾਂ ਨੂੰ।
ਜਿੰਨੀ ਜ਼ਰੂਰਤ ਐ ਮੈਮ ਓਨਾ ਯੂਜ ਕਰੋ।
ਹਾਂਜੀ ਹਾਂ।
ਹਾਂਜੀ ਬਿਨਾਂ ਮਤਲਬ ਲੋੜ ਤੋਂ ਪਾਣੀ ਯੂਜ ਈ ਨੀ ਕਰਨਾ ਚਾਹੀਦਾ।
ਹਾਂਜੀ ਹਾਂ ਬਿਲਕੁਲ।
ਜੀ ਓ ਸਬ ਬੰਦ ਰੱਖੋ। ਜਿੰਨੀ ਜ਼ਰੂਰਤ ਓ ਓਨਾ ਵਰਤ ਲੋ, ਦੇਖੋ ਏਹ ਤਾਂ ਆਪਣੇ ਹੱਥ ਐ ਨਾ।
ਹਾਂਜੀ ਹਾਂ।
ਲੋੜ ਆਪਾਂ ਨੂੰ ਬਾਲਟੀ ਦੀ ਐ, ਡੋਲ ਆਪਾਂ ਇੱਕ ਟੱਬ ਰਹੇ ਆ ਫੇਰ ਓ ਕ ਕਿਥੋਂ ਬੱਚਤ ਹੋਜੂਗੀ।
ਨਾਜੀ ਨਾ ਏਹ ਤਾਂ ਹੈ।
ਹਾਂਜੀ।
ਹੂੰ ਚਲੋ ਠੀਕ ਐ ਮੈਮ ਆਪਾਂ ਫੇਰ ਮਿਲਦੇ ਆ ਨੈਕਸਟ ਕਾਲ ਤੇ ਜੀ। ਓਕੇ-ਓਕੇ।